ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ,
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ?
ਬਸ ਵਧੀਆ ਆਪ ਸੁਣਾਓ?
ਬਸ ਵਧੀਆ ਤੁਸੀਂ ਸੁਣਾਓ, ਹੋਰ ਕੀ ਕਰ ਰਹੇ ਸੀ?
ਬਸ ਕੁਛ ਨਹੀਂ ਬਸ ਉਹੀ ਰੋਜ਼ ਦੇ ਕੰਮ?
ਅੱਛਾ ਕੀ ਕੰਮ ਕਰ ਰਹੇ ਸੀ?
ਬਸ ਲੱਗੇ ਸੀ ਚਾਹ ਪਾਣੀ ਬਣਾਣ ਵਾਸਤੇ।
ਹਾਂਜੀ, ਮੈਂ ਵੀ ਕੋਫ਼ੀ ਬਣਾ ਰਹੀ ਸੀ। ਹਾਂਜੀ, ਮੈਂ ਵੀ ਕੋਫ਼ੀ ਤਰਨ ਲੱਗੀ ਸੀ?
ਹੋਰ ਸੁਣਾਓ?
ਹਾਂਜੀ ਬਸ ਵਧੀਆ। ਹਾਂਜੀ ਬਸ ਵਧੀਆ। ਬਹੁਤ ਜ਼ਿਆਦਾ ਹੱਦ ਸੇ ਜ਼ਿਆਦਾ।
ਮਤਲਬ ਮੌਸਮ ਇੰਨਾ ਇੰਨਾ ਹੀ ਮੌਸਮ ਖ਼ਰਾਬ ਹੋਈ ਜਾ ਰਿਹਾ। ਹੱਦ ਤੋਂ ਜ਼ਿਆਦਾ ਹੀ ਹੋ ਜਾਵੇ ਕੁਛ ਏਸੀਆਂ ਦੀ ਗਰਮੀ ਐ। ਕੁਛ ਪੋਲਿਊਸ਼ਨ ਐ ਕੁਝ ਹੱਦ ਤੋਂ ਜ਼ਿਆਦਾ ਹੀ ਗਰਮੀ। ਆਪ ਕਿੱਥੇ ਰਹਿੰਦੇ ਹੋ?
ਹਾਂਜੀ ਮੈਂ। ਸਾਈਡ ਤੁਸੀਂ ਕਿੱਥੇ ਰਹਿੰਦੇ ਹੋ?
ਹਾਂਜੀ ਮੈਂ ਬਸ ਦਿੱਲੀ 'ਚ।
ਅੱਛਾ, ਮੈਂ ਪੰਜਾਬ ਦੀ ਸਾਈਡ 'ਚ।
ਹਾਂਜੀ ਹਾਂਜੀ, ਓ
ਹਾਂਜੀ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਮ ਬਹੁਤ ਜ਼ਿਆਦਾ। ਇੱਧਰ ਤੋਂ ਬਹੁਤ ਜ਼ਿਆਦਾ ਗਰਮੀ ਹੈ, ਫੋਰਟੀ ਏਟ ਟੈਂਪਰੇਚਰ ਹੋ ਰਿਹਾ ਹੈ।
ਫੋਟੀ ਏਟ ਹੈਗਾ।
ਹਾਂਜੀ।
ਹਾਂਜੀ ਇੱਥੇ। ਇੱਥੇ ਵੀ ਹੈ ਇੰਨਾ ਹੀ ਹੈ ਇੰਨਾ ਹੀ ਸੇਮ ਹੀ ਚੱਲ ਰਹੇ ਆ, ਉੱਥੇ ਵੀ ਇੱਥੇ ਵੀ।
ਹਾਂਜੀ ਬਹੁਤ ਜ਼ਿਆਦਾ ਮੈਂ ਕਹਿੰਦੀ ਹਾਂ ਹਾਲਤ ਖ਼ਰਾਬ। ਇੱਕ ਤੇ ਗਰਮੀ ਕਰਕੇ ਨਾ, ਕਿੱਤੇ ਜਾ ਨਹੀਂ ਸਕਦੇ। ਇੰਜੋਏ ਵੀ ਨਹੀਂ ਕਰ ਸਕਦੇ ਸਹੀ ਤਰ੍ਹਾਂ, ਬੱਚਿਆਂ ਦੇ ਨਾਲ।
ਹਾਂਜੀ ਹਾਂਜੀ ਕੀ ਇੰਜਏ ਕਰ ਸਕਦੇ ਯਾਰ। ਤੇ ਬਾਹਰ ਜਾਔ, ਪੋਲਿਊਸ਼ਨ ਇੰਨਾ ਗਰਮੀ।
ਬਹੁਤ ਜ਼ਿਆਦਾ।
ਹਮ। ਪਾਰਕ ਇਚ, ਪਾਰਕ ਇਚ ਪਾਰ ਹਾਂਜੀ ਹਾਂਜੀ, ਅਸੀਂ ਵਾਟਰ ਪਾਰਕ ਜਾਂਦੇ ਆਂ ਬਸ। ਵਾਟਰ ਪਾਰਕ ਗਏ, ਮਾਤਾ
ਮੈਂ ਵੀ ਗਈ ਸੀ ਵੋਟਰ ਪਾਰਕ ਬੱਚਿਆਂ ਨੂੰ ਲੈ ਕੇ ਹੋਰ ਕਿੱਥੇ ਜਾਣਾ ਗਰਮੀ ਚ।
ਹਾਂਜੀ! ਹਾਂਜੀ। ਬੈਸਟ ਜਗ੍ਹਾ ਉਥੇ ਗਰਮੀ ਲਈ। ਸਹੀ ਆ ਨਾ, ਬੱਚੇ ਇੰਜੋਏ ਕਰ ਲੈਂਦੇ ਬੱਚੇ ਵੀ ਇੰਜੋਏ ਕਰ ਲੈਂਦੇ ਆ, ਨਾਲੇ ਮੰਮੀ ਪਾਪਾ ਵੀ ਇੰਜੋਏ ਕਰ ਕਰ ਲੈਂਦੇ ਆ। ਹਾਂਜੀ! ਹਾਂਜੀ।
ਫੈਮਲੀ ਨਾਲ ਹੀ ਮਜ਼ਾ ਆਉਂਦਾ ਚਲੋ, ਘੁੰਮਣ ਦਾ ਇੱਕ ਹਾਂਜੀ। ਫੈਮਲੀ ਨਾਲ ਹੀ।
ਹਾਂਜੀ ਹਾਂਜੀ ਹੁਣ ਤੁਸੀਂ ਕੋਫੀ ਪੀ ਰਹੇ ਹੋ, ਇਸ ਟਾਈਮ ਦਾ ਚਾਹ ਪੀਣ ਦਾ ਟਾਈਮ ਹੈ।
ਐਕਚੁਲੀ ਨਾ ਮੇਰਾ ਗਰਮੀ ਕਰਕੇ ਨਾ, ਬੀ ਪੀ ਡਾਊਨ ਹੋ ਗਿਆ ਅੱਜ। ਗਰਮੀ ਬਹੁਤ ਹੈ ਨਾ, ਤੇ ਬੀਪੀ ਲੋ ਹੋ ਗਿਆ ਮੇਰਾ ਬੜਾ। ਤੇ ਫਿਰ ਮੈਂ ਕੌਫੀ ਬਣਾਉਣ ਦੀ ਪੀਣਾ, ਮੈਂ ਦਵਾਈ ਲੈ ਕੇ ਆਈ ਹਾਂ ਮੈਨੂੰ ਰਾਤ ਦੀਆਂ ਗੁਲੂਕੋਸ ਦੀ ਬੋਤਲਾਂ ਲੱਗੀਆਂ ਐ, ਹੁਣ ਮੈਂ ਕੋਫੀ ਬਣਾਉਣ ਦੀ ਡਾਕਟਰ ਕਹਿੰਦੇ ਇੰਨੀਆਂ ਗਰਮੀਆਂ ਹੈਗੀਆਂ ਬੋਤਲਾਂ ਲੱਗਦੀਆਂ ਦੋ ਤਿੰਨ
ਹਾਂ ਨਹੀਂ ਤੁਸੀਂ ਗੁਲੂਕੋਸ ਘਰ ਵੀ ਰੱਖ ਲਓ, ਨਾ ਜਦੋਂ ਐਵੇਂ ਤੁਸੀਂ ਉਹਨੂੰ ਕੋਲ ਕੇ ਪੀ ਲਿਆ ਕਰੋ, ਠੰਡਾ-ਠੰਡਾ।
ਪਤਾ ਹੀ ਕੀ ਮੈਂ ਨਾ ਕੱਲ ਗਈ, ਗਰਮੀ ਸੀ ਨਾ ਬਜ਼ਾਰ ਚਲੇ ਗਈ ਕੱਲ ਸਵੇਰੇ ਬਾਜ਼ਾਰ ਚਲੀ ਗਈ, ਜੋ ਮੈਨੂੰ ਤਿੰਨ ਚਾਰ ਵੱਜ ਗਏ ਹਾਂਜੀ ਮਾਰਕੀਟ ਚੱਲ ਗਈ ਮੈਂ ਸ਼ੋਪਿੰਗ ਕਰਨ, ਜੋ ਮੈਂ ਗਰਮੀ ਚ ਖਲੋਤੀ ਤੇ ਇੰਨਾ ਰਸ਼ ਸੀ ਰਿਜਰਵੇਸ਼ਨ ਕਰਾਣੀ ਸੀ, ਇਨਾ ਰਸ਼ ੳਧੱਰ ਸਟੇਸ਼ਨ ਜਾਣਾ ਅਸੀਂ ਉੱਥੇ ਰਸ਼ ਹੀ ਰਸ਼ ਸੀ ਪਿੱਛੇ ਨਾਲ ਇੰਨੀ ਗਰਮੀ ਲੱਗੀ ਮੈਨੂੰ ਆ ਕੇ, ਦੇ ਉਲਟੀਆਂ ਦੇ ਉਲਟੀਆਂ
ਅੱਛਾ ਅੱਛਾ ਆਪ ਨੇ ਕਿਤੇੇ ਜਾਣਾ ਹੈ ਕਿ
ਮੈਂ ਆਪਣੇ ਉੱਥੇ ਜਾਣਾ ਸੋਹੁਰੇ ਘਰ ਨ ਪੇਕੇ ਆਏ ਦੀ ਹਾਂ ਰਾਜਸਥਾਨ ਚ, ਘੁੰਮਣ ਤੇ ਗਰਮੀ ਬੜੀ ਮੈਂ ਹੁਣ ਕਿਤੇ ਗਈ ਨੀ ਨਿਕਲੀ ਨੀ ਗਰਮੀ ਚ, ਬੱਚੇ ਬੜੇ ਤੰਗ ਕਰਨ ਦੇ ਸੀ, ਮੰਮਾ ਨਾਨਕੇ ਜਾਣਾ ਉਹਨਾਂ ਵਾਸਤੇ ਮੈਂ ਆਈ ਇੱਥੇ ਬੱਚਿਆ ਕਰਕੇ ਤੇ ਗਰਮੀ ਬਹੁਤ ਜ਼ਿਆਦਾ, ਹਾਂਜੀ। ਪਹਾੜ ਇੰਨੇ ਤਪਦੇ ਪਏ ਨੇ ਨਾ
ਬਸ ਬਸ ਧਿਆਨ ਰੱਖੋ ਆਪਣਾ ਆਪਣਾ ਵੀ, ਬੱਚਿਆਂ ਦਾ ਵੀ।
ਪੂਰਾ ਧਿਆਨ ਰੱਖੀ ਦਾ ਐ, ਤਾਂਹੀ ਤੇ ਮੈਂ ਗੱਲ ਬਸ ਪਾਣੀ ਪੀ ਕੇ ਤੇ ਮੇਰੀ ਤਬੀਅਤ ਠੀਕ ਨੀ, ਫਿਰ ਜਾਂਦੇ ਹੈਂਡ ਟੂ ਹੈਂਡ ਗੁਲੂਕੋਸ ਚਲਵਾਏ। ਨਹੀਂ ਮੇਰੀ ਮਤਲਬ ਬੀ ਪੀ ਡਾਊਨ ਹੋ ਗਿਆ।
ਬੀ ਪੀ ਡਾਊਨ ਬਹੁਤ ਨੁਕਸਾਨ ਕਰਦਾ ਹੈ। ਫਿਰ ਵੀ ਨੀ ਕਰੇਗਾ, ਇੱਕ ਪਰਸੈਂਟ ਡਾਊਨ ਵਾਲਾ ਤਾਂ ਬਹੁਤ ਜ਼ਿਆਦਾ। ਹੂੰ, ਚੱਕਰ ਆਣਗੇ ਸਿਰ ਘੁੰਮਦਾ ਰਹੇਗਾ।
ਸਿਰ ਘੁੰਮਦਾ ਰਿਹਾ। ਇਹ ਤੇ ਆਪਣੇ ਘਰ ਹੀ ਬੰਦਾ ਵਧੀਆ ਰਹਿੰਦਾ ਬਾਹਰ ਜਾਣਾ ਬੜਾ ਆਉਂਦਾ, ਗਰਮੀ ਚ ਮੈਂ ਤੇ ਤਿੰਨ ਸਾਲ ਬਾਅਦ ਆਈ ਹਾਂ ਮੰਮਾ ਠੀਕ ਨਹੀਂ ਸੀ, ਮੈਂ ਕਿਹਾ ਚੱਲ ਇਸ ਬਹਾਨੇ ਮੈਂ ਵੀ ਜਾਊਗੀ ਤੇ ਗੁੜੀਆਂ ਦੀ ਛੁੱਟੀਆਂ ਸੀ। ਮੇਰਾ ਤੇ ਆਣ ਦਾ ਜੀ ਨੀ ਕਰਦਾ ਗਰਮੀ ਚ ਨਿਕਲਣ ਦਾ, ਕੁਝ ਮੈਂ ਸਕੂਲ ਜਾਂਦੀ ਨਾ ਮੈਨੂੰ ਬਹੁਤ ਗਰਮੀ ਲੱਗਦੀ ਐ।
ਅੱਛਾ,
ਹਾਂਜੀ, ਹੋਰ ਤੁਸੀਂ ਕੀ ਕਰਦੇ ਹੋ ਹਾਊਸ ਵਾਈਫ ਹੀ ਔ?
ਅੱਛਾ, ਚਾ
ਅੱਛਾ-ਅੱਛਾ, ਬੱਚੇ ਪੜ੍ਹਾਈ ਕਰ ਰਹੇ ਹੋਣੇ ਨਾ। ਚਲੋ ਵਧੀਆ ਗੱਲ ਹੈ। ਹਾਂਜੀ, ਚਲੋ ਵਧੀਆ ਗੱਲ ਐ ਬਹੁਤ ਅੱਛੀ ਗੱਲ ਐ ਹਾਂਜੀ।
ਹਾਂਜੀ-ਹਾਂਜੀ, ਨਾਈਥ ਚ ਬੇਟਾ ਮੇਰਾ। ਬਸ ਹਾਜੀ, ਮੰਮੀ ਪਾਪਾ ਮੇਰੇ ਹੈਗੇ ਨੀ ਆ। ਇੱਥੇ ਹੈ, ਇੱਥੇ ਸੱਸੁਰ ਜੀ ਹੈ ਮੇਰੇ ਸੁਸਰਾਲ ਚ, ਬਸ ਮੰਮੀ ਹੈ ਨੀ ਇੱਥੇ ਵੀ ਮੰਮੀ ਤੇ ਦੋਨੋ ਹੀ ਹੈਗੇ ਈ ਨੀ ਐ। ਹਾਂਜੀ-ਹਾਂਜੀ, ਪਾਪਾ ਨੂੰ ਤੇ ਵਨ ਮੰਥ ਹੀ ਹੋਏ ਪਾਪਾ ਨੂੰ ਗਏ ਮੇਰੇ
ਫੇਰ ਯਾਦ ਤੇ ਆਦੀ ਹੋਣੀ ਐ? ਬੱਚਿਆਂ ਦੇ ਨਾਨਕੇ ਜਾਦੇ ਨਾ,
ਆਦੀ ਤੇ ਹੈ ਯਾਰ, ਬ੍ਰਦਰ ਇੱਕੋ ਹੀ ਆ ਹਾਂਜੀ ਭਰਜਾਈ ਆ ਦੋ ਪਤੀਜੇ ਆ। ਬਸ ਔਹੀ ਏ,
ਹਾਂਜੀ ਯਾਦ ਤੇ ਆਂਦੀ ਏ ਦੇਖੋ ਮਾਂ ਮਾਂ ਪਿਓ ਦੇ ਮਾਂ ਪਿਓ ਹੁੰਦੇ ਨੇ ਦੇਖੋ। ਕਿੰਨਾ ਵੀ ਉਹ ਕਰਲੋ। ਜਿੱਥੇ ਮੰਮੀ ਪਾਪਾ ਨੇ ਖੜਨਾ ਓਥੇ ਕੋਈ ਨੀ ਖੜਦਾ ਮੇਨ ਗੱਲ ਏਹ। ਸਹੀ ਗੱਲ ਹੈ। ਦੇਖੋ ਮੇਰੇ ਮਾਂ ਪਿਓ ਮੈਂ ਤੁਸੀਂ ਗੱਲੋਂ ਕਹਿ ਮੇਰੇ ਹਸ ਡ ਬੋਲਦੇ ਹੈਗੇ ਤੂੰ ਨੀ ਜਾਣਾ ਤੇ ਗਰਮੀ ਹੈਗੀ ਐ, ਮੈਂ ਕਹਿੰਨੀ ਐ ਤਿੰਨ ਸਾਲ ਬਾਅਦ ਵਾਈ ਆ ਮੈਂ, ਰੋਨੀ ਆ ਨਾ ਫੋਨ ਤੇ ਤੇ ਮੇਰਾ ਜਦੋਂ ਦਾ ਵਿਆਹ ਆਇਆ ਨਾ, ਮੇਨੂੰ ਲੋਕਡਾਊਨ ਲੱਗ ਗਿਆ, ਗੁੜੀਆਂ ਹੋ ਗਈ ਉਹ ਨੀ ਨਹੀਂ ਭਾਈ ਬਿਲਕੁਲ ਲੋਕਡਾਊਨ ਹੋ ਗਿਆ ਮੇਰਾ ਤੇਕ, ਹੁਣ ਤਿੰਨ ਸਾਲ ਬਾਅਦ ਆਈ ਆ, ਮੈਂ ਇੰਨੀ ਰੋਈ ਮੰਮੀ ਨਾਲ ਮੈਂ ਕਿਹਾ ਦੇਖੋ ਤੁਹਾਡੀ ਕੁੜੀ ਹ ਦਾ ਜੀਅ ਕਰਦਾ ਸੀ ਆਣ ਦਾ,
ਅੱਛਾ,
ਬਹੁਤ, ਹਾਂਜੀ ਮਤਲਬ ਬੇਬੀ ਵੀ ਹੋ ਗਿਆ ਸੀ, ਉਸ ਟਾਈਮ ਵੀ ਨਾ ਲੋਕਡਾਊਨ ਲੱਗ ਗਿਆ ਸੀ, ਬਹੁਤ
ਮੰਮੀ ਨੂੰ ਉੱਥੇ ਬੁਲਾ ਲੈਂਦੇ।
ਮੰਮਾ ਮੇਰੀ ਠੀਕ ਨੀ ਰਹਿੰਦੇ, ਤਾਂਹੀ ਤੇ ਮੈਂ ਆਈ ਆ ਮੇਰੀ ਮੰਮਾ, ਦਾ ਨਾ ਬੀ ਪੀ ਬੜਾ ਵੱਦਾ ਐ, ਡਾਕਟਰ ਨੇ ਮਨਾ ਕੀਤਾ ਦਾ ਉਹਨਾਂ ਨੂੰ ਬਾਹਰ ਨਿਕਲਣ ਵਾਸਤੇ ਗਰਮੀ ਨਾਲੇ ਮੈਂ ਤੰਗ ਨੀ ਕਰਦੀ ਚਲੋ ਗਰਮੀ ਚ ਦੇਖੋ, ਕਿੱਥੇ ਵੀ ਨੀ ਤੰਗ ਕੀਤਾ ਜਾਂਦਾ ਕਈ ਬੰਦੇ ਨੂੰ।
ਮੰਮਾ ਦਾ ਬੀ ਪੀ ਵੱਧਦਾ ਆਪਦਾ ਲੋ ਰਿਹਾ, ਤੇ ਉਹਨਾਂ ਨੂੰ ਵੀ ਦਿੱਕਤ
ਬਹੁਤ ਜ਼ਿਆਦਾ ਦਿੱਕਤ ਹੈ, ਗਰਮੀ ਬਹੁਤ ਐ ਮੈਂ ਤੇ ਆਪ ਦੇਖ ਰਹੀ ਆ, ਹਾਂ ਮੇਰਾ ਤੇ ਜੀ ਬਸ ਮੰਮਾ ਦਾ ਧਿਆਨ ਛੋਟੀ ਸੀ। ਸ਼ਿਸਟਰ ਹੈਗੀ ਏ ਹਜੇ ਛੋਟੀ ਸ਼ਿਸਟਰ ਏ ਪਾਪਾ ਏ ਤੇ ਵੱਡੀ ਸ਼ਿਸਟਰ। ਹੈਗੇ ਉਹ ਮੈਰਿਡ ਏ ਉਹਨਾਂ ਨੂੰ ਛੱਡਿਆ ਦ ਬ੍ਰਦਰ ਉਹ ਪੜ੍ਹਾਈ ਕਰਦੇ ਬਾਹਰ। ਉਹ ਆਪਣੇ ਇੰਗਲੈਂਡ ਪੜ੍ਹਾਈ ਕਰਦੇ ਨੇ ਬਾਹਰ ਬਸ ਉਹ ਚਲੇ ਗਏ ਨਾ ਤਾਂ ਮੰਮੀ। ਥੋੜੀ ਠੀਕ ਨੀ ਰਹੀ। ਉਹਨਾ ਤੇ ਥੋੜਾ ਨਾ ਟੈਂਸ਼ਨ ਹੋਗੀ ਬੱਚਾ ਬਾਹਰ ਚਲਾ ਗਯਾ ਨਾ।
ਐ ਸਾਰੀ ਦਿੱਕਤ ਤੇ ਆ ਰਹੀ ਹੈ ਨਾ। ਪਤਾ ਬੱਚਿਆਂ ਦੀ ਬਹੁਤ ਟੈਸ਼ਨ ਲੈਂਦਾ। ਹਾਂ ਆਂਦੇ ਆ ਮਾਂ ਪਿਓ
ਹਾਂਜੀ
ਦੇਖੋ ਬੱਚੇ ਦੂਰ ਹੋ ਜਾਂਦੇ ਨਾ ਹਾਂਜੀ ਫੇਰ ਬੱਚੇ ਦਾ ਬੜਾ ਔਖਾ
ਪਤਾ ਕੀ ਹੈ ਇੱਕੋ ਇੱਕ ਨਾਲੇ ਬੇਟਾ ਹੋਏ ਨਾ ਫ਼ੇਰ ਜ਼ਿਆਦਾ ਹੁੰਦਾ।
ਜਿਆਦਾ ਹੁੰਦਾ ਇੱਕੋ ਇੱਕ ਮੇਰਾ ਭਰਾ ਵੇ ਬਸ ਇਕਲੌਤਾ ਅਸੀਂ ਸੱਤ ਭੈਣਾਂ ਇੱਕ ਭਰਾ ਉਹ ਵੀ ਪਰਮਾਤਮਾ ਨੇ
ਸੱਤ ਭੈਣਾਂ ਆਪ ਸੱਤ ਸ਼ਿਸਟਰ ਓ?
ਹਾਂਜੀ।
ਵਾਹ ਜੀ ਵਾਹ। ਫਿਰ ਤੇ ਇਕਲੋਤਾ ਪ੍ਰਾ ਈ ਹੋਯਾ ਆਪਦਾ ਤੇ ਪਾਈ।
ਇਕਲੋਤਾ ਪ੍ਰਾ ਏ ਹਾਂਜੀ।
ਸ਼ਿਸਟਰ ਤੇ ਕੁਛ ਮੈਰਿਡ ਹੋਗੀ ਏ ਕੁਛ ਮੋਡਲ ਹੈ ਆਪਣੇ ਸ਼ੂਟਿੰਗ ਵਗੈਰਾ ਚ ਲਾਈਨ ਸ਼ੂਟਿੰਗ ਲਾਈਨ ਚ। ਹੋਰ?
ਠੀਕ ਹੈ ਯਾਰ ਸਭ ਆਪਣਾ ਆਪਣਾ ਮਸਤ ਆ ਅਜ ਕੱਲ ਲਾਈਫ ਵਿੱਚ।
ਬਸ ਲਾਈਫ ਆਪਣੀ ਆਪਣੀ । ਹੋਰ ਸੁਣਾਓ? ਬਟ ਆਈ ਹੂੰ, ਹਾਂਜੀ।
ਵਾਪਸੀ ਕਦੋਂ ਜਾਣਾ ਆਪ ਨੇ?
ਮੈਂ ਇੱਕ ਨੂੰ ਵਾਪਸੀ ਜਾਣਾ ਬਸ ਹੁਣ ਗਰਮੀ ਬੜੀ ਹੇ। ਬੱਚੇ ਨਾਲ ਬੜਾ ਜਾਣਦਾ। ਇੱਕ ਨੂੰ ਵਾਪਸੀ ਮੇਰੀ ਸਕੂਲ ਖੁੱਲ ਜਾਣੇ ਬੱਚਿਆਂ ਦੇ
ਹਾਂਜੀ--ਹਾਂਜੀ। ਹਾਂਜੀ ਇਹ ਗੱਲ ਤੇ ਹੈ ਕੀ ਪਤਾ ਹੁਣ ਸਕੂਲ ਦੇ ਛੁੱਟੀਆਂ ਵੱਧ ਜਾਵੇ। ਗਰਮੀ ਕਰਕੇ ਵੱਧ ਇ ਜਾਵੇ।
ਵੈਸ ਤਾਂ ਵੱਧ ਜਾਣੀਆਂ ਚਾਹੀਦੀਆਂ।
ਵੱਧ ਜਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਗਰਮੀ ਹੈਗੀ ਹੈ। ਕਿਚਨ ਚ ਖਲੋਣ ਦਾ ਮਨ ਨੀ ਕਰਦਾ ਇੰਨੀ ਗਰਮੀ
ਇਹੀ ਤਾਂ ਸਾਰੀ ਦਿੱਕਤ ਹੈ। ਪਰ ਉਹੀ ਹੈ ਨਾ ਰੋਟੀ ਤਾਂ ਖਾਣੀ ਹੈ ਕਿੱਥੇ ਜਾਵਾਂਗੇ ਰੋਟੀ ਨੀ ਬਣਾਵਾਂਗੇ।
ਹਾਂਜੀ--ਹਾਂਜੀ। ਬੱਚਾ ਮੇਰਾ ਇੰਨਾ ਤੰਗ ਕਰਦਾ ਮੈਨੂੰ ਬਾਹਰ ਲੈ ਕੇ ਜਾਓ ਪੰਜ ਸਾਲ ਦੀ ਕੁੜੀ ਐ ਮੈਨੂੰ ਬਾਹਰ ਲੈ ਕੇ ਜਾਓ ਮੈਂ ਕਹਯਾ ਗਰਮੀ ਚ ਕਿੱਥੇ ਲੈ ਕੇ ਜਾਵਾਂ।